ਹੈਲੋ ਜੀ ਸਸ ਰੀ ਕਾਲ
ਕੀ ਹਾਲ ਚਾਲ?
ਬਸ ਜੀ ਵਧੀਆ ਤੁਸੀਂ ਦੱਸੋ?
ਹੋਰ ਕੀ ਕਰਦੇ ਸੀ?
ਬਸ ਜੀ ਏਦਾਂ ਈ ਬੈਠੇ ਹੋਏ ਸੀ।
ਅੱਛਾ ਆ।
ਹਾਂਜੀ ਅੱਜ ਤਾਂ ਸਾਡ ਯਾਤਰਾ ਟੋਪਿਕ ਤੇ ਗੱਲ ਕਰਦੀ ਸੀ। ਹਾਂਜੀ -ਹਾਂਜੀ। ਹਾਂਜੀ ਯਾਤਰਾ ਟੋਪਿਕ ਤੁਹਾਨੂੰ ਪਤਾ ਈ ਹੈਗਾ ਕਿ ਯਾਤਰਾ ਕਰ ਲੈਣੀ ਆਪ ਆਪਾ ਘੁੰਮ ਆਨਾ।
ਹਾਂਜੀ -ਹਾਂਜੀ -ਹਾਂਜੀ ਅਸੀਂ ਯਾਤਰਾ ਤੇ ਗੱਲ ਕਰ ਰੇ ਸੀ ਨਾ।
ਜੀ,
ਸੋ ਤੁਸੀਂ ਦੱਸੋ ਤੁਹਾਨੂੰ ਕਿਹੜੀ ਯਾਤਰਾ ਕਰਨੀ ਪਸੰਦ ਹੈ ਬਾਏ ਬੱਸ ਬਾਏ ਟ੍ਰੇਨ ਜਾਂ ਬਾਏ ਏਅਰ।
ਮੈਨੂੰ ਕਹਿੰਦੇ ਬਾਏ ਏਅਰ ਤਾਂ ਮੈਂ ਚਲੋ ਹਾਲੇ ਤੱਕ ਕਦੇ ਗਈ ਨੀ ਮੇਰੇ ਘਰ ਦੇ ਗਏ ਹੋਏ ਆ ਤਿੰਨੋ ਜਾਣੇ ਮੈਂ ਈ ਨੀ ਕਦੇ ਗਈ ਤੇ ਕੀ ਕਹਿੰਦੇ ਮੈਨੂੰ ਬਾਏ ਕਹਿੰਦੇ ਬੱਸ ਵੋਲਵੋ ਜਿੱਦਾਂ ਬੱਸ ਹੁੰਦੀ ਐ ਨਾ ਏਸੀ ਵਾਲੀ ਮੈਨੂੰ ਉਹਦਾ ਥੋੜਾ ਵਧੀਆ ਲੱਗਦਾ ਕਹਿੰਦੇ ਟਰੈਵਲ ਕਰਨਾ।
ਅੱਛਾ-ਅੱਛਾ। ਠੀਕ ਐ ਠੀਕ ਐ ਮੈਂ ਵੀ ਈ ਆਪਣਾ ਤਿੰਨੋ ਮ ਮੋਡ ਤੋਂ ਟ੍ਰੈਵਲ ਕਰ ਸਭ ਤੋਂ ਵਧੀਆ ਸਫ਼ਰ ਲੱਗਦਾ ਏ ਸ਼ਤਾਬਦੀ ਦਾ।
ਅੱਛਾ ਜੀ।
ਟ੍ਰੇਨ ਦਾ ਸਤ ਸ਼ਤਾਬਦੀ ਦਾ ਟ੍ਰੇਨ ਅ ਸ਼ਤਾਬਦੀ ਚ ਟ੍ਰੈਵਲ ਕਰਨ ਦਾ ਹਾਂ, ਜੀ- ਜੀ- ਜੀ।
ਹਾਂਜੀ-ਹਾਂਜੀ।
ਜੀ।
ਆਪਾਂ ਉਹਨੇ ਪਿੱਛੇ ਦਿੱਲੀ ਗਏ ਸੀ ਤੇ ਆਪਾਂ ਕਹਿੰਦੇ ਆਰਾਮ ਨਾ ਵੋਲਵੋ ਤੋਂ ਗਏ ਸੀ ਆਪਾਂ।
ਅੱਛਾ-ਅੱਛਾ-ਅੱਛਾ ਦਿੱਲੀ ਮ
ਹਾਂਜੀ, ਹਾਂ। ਹਾਂਜੀ-ਹਾਂਜੀ, ਬੜੀ ਦੇਰ ਹੋ ਗਈ ਐ ਪਿਛਲੇ ਸਾਲ ਗਏ ਸੀ ਆਪਾਂ ਕਹਿੰਦੇ ਸਤੰਬਰ ਚ ਅਗਸਤ 'ਚ ਜਦੋਂ ਅ ਇੰਡੀਪੈਂਡੈਂਸ ਸੀ ਅਗਸਤ ਚ ਉਸ ਵਾਰੀ ਗਏ ਸੀ ਆਪਾਂ ਤੇ ਕੀ ਕਹਿੰਦੇ ਬੜਾ ਈ ਮਜ਼ਾ ਆਇਆ ਸੀ। ਸੀ ਆਪਾਂ ਤਿੰਨ ਦਿਨ ਈ ਗਏ ਆਪਾਂ। ਰਾਤੀ ਬੈਠਿਆਂ ਤੇ ਸਵੇਰੇ ਪੰਜ ਵਜੇ ਆਪਾਂ ਪਹੁੰਚ ਗੇ ਸੀ ਦਿੱਲੀ।
ਸਹੀ ਏ।
ਤੇ ਆਪਾਂ, ਤੇ ਆਪਾਂ ਵੋਲਵੋ ਜਿੰਗ ਬੱਸ ਕੀਤੀ ਹੋਈ ਸੀ ਤੇ ਸਾਡੀ ਸਲੀਪਰ ਬੱਸ ਸੀ ਆਪਾਂ ਦੋ ਸੀਟਾਂ ਸਲੀਪਰ ਕੀਤੀਆਂ ਸੀ ਦੋ ਸੀਟ ਤਾਂ ਬਹਿਣ ਵਾਲੀਆਂ ਕੀਤੇ ਸੀ ਕਿ ਜਿਹੜਾ ਲੇਟ-ਲੇਟ ਕੇ ਥੱਕ ਜੇ ਉਹ ਬਹਿ ਵੀ ਸਕਦਾ ਐ।
ਹਾਂ।
ਤੇ ਫੇਰ ਕੀ ਕਹਿੰਦੇ ਆਪਾਂ ਪਹੁੰਚੇ ਦਿੱਲੀ ਤੇ ਆਪਾਂ ਪਹਿਲੇ ਹੋਟਲ 'ਚ ਚੈੱਕਇਨ ਕੀਤਾ ਐਂਡ ਫੇਰ ਆਪਾਂ ਕਹਿੰਦੇ ਉਸ ਟਾਈਮ ਬਾਰਿਸ਼ ਸ਼ੁਰੂ ਹੋ ਗਈ ਆਪਾਂ ਥੋੜ੍ਹੀ ਦੇਰ ਰੈਸਟ ਕੀਤੀ ਹੋਟਲ ਚ ਫੇਰ ਆਪਾਂ ਗੁਰਦੁਆਰੇ ਮੱਥਾ ਟੇਕਣ ਨਿਕਲ ਗਏ ਸਾਰੇ ਆਖਰੀ ਦਿਨ ਆਪਾਂ ਥੋੜਾ ਘੁੰਮੇ ਵੈਸੇ ਆਪਾਂ ਪਹਿਲ ਸਾ ਗੁਰਦੁਆਰੇ ਘਕ ਮਤਲਬ ਸਾਰੇ ਗੁਰਦੁਆਰੇ ਮੱਥਾ ਟੇਕਿਆ।
ਹਾਂ-ਹਾਂ-ਹਾਂ ਮੈਂ ਕਿ ਹਜੇ ਆ ਦੋ-ਤਿੰਨ ਦਿਨ ਹੈ ਹਾਂ।
ਗੁਰਦੁਆਰੇ ਹੈਗੇ ਤੁਹਾਨੂੰ ਪਤਾ ਹੀ ਦਿੱਲੀ।
ਓਕੇ-ਓਕੇ, ਮੈਂ ਹਜੇ ਤੱਕ ਦਿੱਲੀ ਰਕਾਬਗੰਜ ਗੁਰਦੁਆਰੇ ਮੱਥਾ ਟੇਕ ਚੁੱਕੀ ਹਾਂ। ਤੇ ਆਪਣਾ ਇੱਧਰ ਬੰਗਲਾ ਸਾਹਿਬ ਤਾਂ ਬਹੁਤ ਵਾਰ ਜਾ ਚੁੱਕੀ ਹਾਂ। ਸੀਸ ਗੰਜ ਸਾਹਿਬ, ਮੈਂ ਪਹਿਲੀ ਵਾਰੀ ਗਈ ਹ ਤਿੰਨ-ਚਾਰ ਦਿਨ ਪਹਿਲਾਂ ਉਹ ਵੀ ਕਿੱਦਾਂ ਬਣਿਆ ਮੇਰੀ ਮੀਟਿੰਗ ਸੀ ਦਿੱਲੀ। ਮੇਰੀ ਮੀਟਿੰਗ ਸੀ ਤਿੰਨ ਚਾਰ ਦਿਨ ਪਹਿਲਾਂ ਹੀ ਦਿੱਲੀ ਤੇ ਮੈਂ ਗਈ ਸੀ। ਇੱਥੋਂ ਜਲੰਧਰੋਂ ਅਹ ਸ਼ਤਾਬਦੀ ਤੇ ਮੌਲ ਨਹੀਂ ਮੇਰੇ ਮਾਸੀ ਮਾਸੜ ਨਾਲ ਹੀ ਸੀਗੇ ਤੇ ਬਸ ਫਿਰ ਉੱਥੇ ਦਿੱਲੀ ਪਹੁੰਚ ਕੇ ਮੈਂ ਆਪਣੇ ਮਾਸੀ ਘਰ ਰੁਕੀ ਹਾਂ ਆਪਣਾ ਵ ਫਰੋਮ ਹੋਮ ਕਰਦੀ ਹਾਂ ਮੈਂ ਅਤੇ ਟ੍ਰੇਨ 'ਚ ਮੈਂ ਕੰਮ ਉੱਥੇ ਵੀ ਮੈਂ ਜਾ ਕੰਮ ਨੀ ਖਤਮ ਕੀਤਾ ਮੈਨੂੰ ਸ਼ਤਾਬਦੀ ਸਭ ਤੋਂ ਵਧੀਆ ਤਾਂ ਲੱਗਦੀ ਆ ਕਿਉਂਕਿ ਉਹਦੇ ਚ ਨਾ ਨੈਟਵਰਕ ਇਸ਼ੂ ਇਹੀ ਹੈ ਤੁ ਤੁਸੀ ਬੱਸ ਚ ਚ ਟਰੇਨ ਚ ਤੁਹਾਨੂੰ ਫੋੜ ਉਹ ਸ਼ਤਾਬ ਦਾ ਮੈਨੂੰ ਟਰੇਨ ਹੈਡਫੋਨ ਲੱਗਿਆ ਜਿਦੇ ਨੈਟਵਰਕ ਦੀ ਕੋਈ ਦਿੱਕਤ ਨੀ ਆਈ। ਇੰਟਰਨੈਟ ਮੇਰੇ ਬੜੇ ਆਰਾਮ ਨਾਲ ਚੱਲਿਆ ਮੈਂ ਹੋਟਸਪੋਟ ਨ ਕਰਕੇ ਆਪਣਾ ਕੰਮ ਕਰ ਲਿਆ ਹਾਂ।
ਚਲੋ ਸਭ ਦਾ ਐਕਸਪੀਰੀਅੰਸ ਅਲੱਗ-ਅਲੱਗ ਹੁੰਦਾ।
ਹਾਂ। ਹਾਂ, ਬਿਲਕੁਲ ਫਿਰ ਉੱਥੇ
ਹਾਂਜੀ।
ਹ। ਰ ਕੀਤਾ ਆਟੋ ਵੀ ਕੀਤਾ ਆ ਮੈਨੂੰ ਜਿਆਦਾ ਕਨਵੀਨੀਟ ਮੈੋ ਲੱਗਿਆ ਆ ਕਿਉਂਕਿ ਜਦੋਂ ਆਪਾਂ ਨਵੇਂ-ਨਵੇਂ ਹੁੰਦੇ ਹਾਂ ਸ਼ਹਿਰ ਚਚ ਸਾਨੂੰ ਨਹੀਂ ਹੀ ਮੈਟਰੋ ਸਟੇਸ਼ਨਾਂ ਦਾ ਹਿਸਾਬ ਪਤਾ ਲੱਗਦਾ। ਕਿਥੇ? ਟਰੇਨ ਫੜ ਹੋ ਤੇ ਮੈਨੂੰ ਆਟੋ ਜ਼ਿਆਦਾ ਥ
ਹਮ਼।
ਮੈਂ ਜਿੱਥੇ ਮੀਟਿੰਗ ਸੀ ਮੀਟਿੰਗ ਅਟੈਂਡ ਕਰਕੇ ਬਾਹਰ ਨਿਕਲੀ ਆ ਆਟੋ ਫੜਿਆ ਉਹਨਾਂ ਨੇ ਕਿਹਾ ਮੈਂ ਜਾਣਾ। ਥੇ ਸੀਸਗੰਜ ਸਾਹਿਬ ਉਹ ਕਹਿੰਦੇ ਤੁਸੀਂ ਸਾਡੇ ਇੱਥੇ ਪੰਜਾਬ
ਹਮ।
ਕਿਉਂ ਆਈ ਹੋ ਮੇਰੇ ਕਹਿੰਦੇ ਕੋਈ ਨੀ ਮੈਂ ਤੂਹਾਨੂੰ ਛਢ
ਅੱਛਾ ਜੀ।
ਅੱਛਾ ਜੀ-ਅੱਛਾ ਜੀ।